ਹ ਹੈਲੋ! ਸਤਿ ਸ਼੍ਰੀ ਅਕਾਲ ਜੀ। ਹੋਰ? ਵਧੀਆ ਜੀ, ਵਧੀਆ, ਤੁਸੀਂ ਠੀਕ ਹੋ?
ਹਾਂਜੀ-ਹਾਂਜੀ, ਵਧੀਆ। ਹੋਰ?
ਘ, ਹਾਂਜੀ-ਹਾਂਜੀ ਸਭ ਵਧੀਆ, ਤੁਹਾਡੇ ਘਰ ਸਭ ਠੀਕ ਐ?
ਹਾਂਜੀ-ਹਾਂਜੀ, ਅੱਜ ਬੜੇ ਦਿਨਾਂ ਬਾਅਦ ਯਾਦ ਕੀਤਾ?
ਬਸ, ਅੱਜ ਤੁਹਾਡੀ ਯਾਦ ਆ ਰਹੀ ਸੀ।
ਅੱਛਾ-ਅੱਛਾ, ਚਲੋ ਅੱਛੀ ਗੱਲ ਐ, ਤੁਸੀਂ ਯਾਦ ਕੀਤਾ।
ਹਾਂਜੀ, ਬਲਕਿ ਮੈਂ ਨਾ ਕੱਲ ਵੀ ਕਰਨਾ ਸੀ ਫੋਨ, ਫਿਰ ਕੱਲ ਥੋੜ੍ਹਾ ਜਿਹਾ ਮੈਨੂੰ ਬਿਜੀ ਹੋਗੀ 'ਮੈਂ'। ਮੈਂ ਕਿਹਾ ਚਲੋ, ਮੈਂ ਅੱਜ ਟਾਈਮ ਕੱਢਕੇ ਪਹਿਲੇ ਫੋਨ ਈ ਕਰਦੀ ਹਾਂ, ਤੁਹਾਨੂੰ। ਤੇ, ਮੈਂ ਪੁੱਛ ਚਨਾਸੀ, ਐਕਚੁਲੀ ਮੈਨੂੰ ਨਾ ਥੋੜ੍ਹੀ ਜਿਹੀ ਸ਼ੌਪਿੰਗ ਵਗੈਰਾ ਕਰਨੀ ਸੀ ਅ, ਮੈਂ ਕੱਪੜੇ ਵਗੈਰਾ ਕਿੱਥੋਂ ਲੈਕੇ ਆਵਾਂ?
ਅ ਮਤਲਬ ਤੁਸੀਂ, ਅ ਕਿਵੇਂ ਚਾਹੀਦੇ ਨੇ, ਮਤਲਬ ਤੁਸੀਂ ਔਨਲਾਈਨ ਕਰਨਾ ਚਾਹੁ ਔਫਲਾਈਨ ਹੀ ਕਰਨਾ ਚਾਹੁੰਦੇ ਹੋ, ਕਿਵੇਂ ਮਤਲਬ
ਮੈਨੂੰ ਨਾ ਐਕਚੁਲੀ ਪਤਾ ਕੀ, ਅ ਹਾਂਜੀ। ਐਕਚੁਲੀ ਪਤਾ ਕੀ ਹੈ, ਮੈਂ ਹਜੇ ਤੱਕ ਤੇ ਔਫਲਾਈਨ ਹੀ ਸ਼ੋਪਿੰਗ ਕੀਤੀ ਹੈ, ਮੈਂ ਅੱਜ ਤੱਕ ਔਨਲਾਈਨ ਸ਼ੋਪਿੰਗ ਕੀਤੀ ਨੀ, ਐ। ਤੇ ਮੈਨੂੰ, ਉਸ ਚੀਜ਼ ਦਾ ਨਾ ਕੋਈ ਆਈਡੀਆ ਹੈਈ ਨੀ ਕਿ ਕੀ ਮਤਲਬ ਕਿ ਉਹਦਾ ਕੀ, ਪ੍ਰੌਫਿਟ ਹੋਇਗਾ, ਯਾ ਲੋਸ ਹੋਇਗਾ ਮੈਨੂੰ ਮੈਨੂੰ ਉਸ ਚੀਜ਼ ਦਾ ਕੋਈ ਆਈਡੀਆ ਹੈ ਇ ਨੀ, ਜੇ ਤੁਹਾਨੂੰ ਥੋਡੀ ਨੌਲੇਜ ਹੈ, ਅੋਨਲਾਈਨ ਸ਼ੋੌ ਪਿੰਗ ਬਾਰੇ, ਤਾਂ ਤੁਸੀਂ ਮੈਨੂੰ ਉ ਦੱਸਦੋ, ਅਗਰ ਔਫਲਾਈਨ ਸ਼ੋਪਿੰਗ ਮੇਰੇ ਲਈ ਬੈਨੀਫਿਟ ਰਹੇਗੀ। ਤੇ, ਮੈਂ ਓਵੀ ਤੁਹਾੰਨੂਂ ਦੱਸ ਦੂੰਗੀ ਵੀ, ਕਿੱਦਾਂ ਸਾਨੂੰ ਸਹੀ ਲੱਗੇਗਾ।
ਦੇਖੋ, ਉ ਤੇ ਐਵੇਂ ਹੈ, ਜਿਵੇਂ ਮਤਲਬ ਕਿ, ਅਗਰ ਅਸੀਂ ਅ ਔਨਲਾਈਨ ਕਰਨੈ ਤਾਂ ਤੁਹਾਨੂੰ ਪਤਾ ਏ, ਮਤਲਬ ਵਨ-ਵੀਕ ਤੱਕ ਤੇ ਉਹਦੇ'ਚੋਂ ਤਾਂਹੀ ਸਾਡੇ ਕੋਲ ਚੀਜ਼ ਪਹੁੰਚੱਦੀ ਅਗਰ ਕਿਸੇ ਚੀਜ਼ ਦੀ ਵੀ ਸ਼ੋਪਿੰਗ ਕਰੋ, ਠੀਕ ਏ ਤੇ ਓ ਤਾ ਐਵੀ ਹੁੰਦਾ ਕਿ ਜਿਵੇਂ, ਸਾਨੂੰ ਨੀ ਪਤਾ ਕਿ ਚੀਜ਼ ਕਿਹੋ ਜੀ ਆਏਗੀ ਠੀਕ ਏ, ਕੀ ਮਤਲਬ ਤੇ ਓਹਦੇ ਤੇ ਹੀ ਡਿਪੈਂਡ ਕਰਦਾ ਕਿ, ਚੀਜ਼ ਅੱਛੀ ਵੀ ਆ ਸਕਦੀ ਏ, ਔਰ ਬਿਲਕੁਲ ਬੇਕਾਰ ਵੀ ਆ
ਬਕਾਰ ਵੀ ਆ ਸਕਦੀ ਆ, ਹਾਂਜੀ-ਹਾਂਜੀ ਬਿਲਕੁਲ ਜੀ।
ਤੇ, ਦੂਸਰਾ ਅਗਰ ਅਸੀਂ ਔਫ ਲਾਈਨ ਕਰਦੇ ਆਂ, ਤੇ ਉਹ ਇੱਥੇ ਅਸੀ ਸਾਹਮਣੇ ਦੇਖਕੇ ਸਾਰਾ ਐਵੇਂ ਕਰ ਸਕਦੇ ਆਂ।
ਹਾਂਜੀ। ਬਸ ਮੈਨੂੰ ਨਾ ਇਹੀ ਹੁੰਦਾ ਵੀ ਦੇਖੋ, ਆਪਾਂ ਓਨਲਾਈਨ ਸ਼ੋਪਿੰਗ ਕਰ ਦੇ ਰਹੇ ਹਾਂ ਤੇ ਆਪਾਂ ਔਡਰ, ਮਤਲਬ, ਕ ਕੋਈ ਹੋਰ ਚੀਜ਼ ਹੁੰਦੀ ਆ ਨਾ, ਤੇ ਆਪਾਂ ਗੱਲ ਵੱਖਰੀ ਆ ਜਾਣ ਲੇਕਿਨ, ਅਗਰ ਆਗੀ ਕੱਪੜਿਆਂ ਦੀ ਗੱਲ, ਹੁਣ ਸਾਨੂੰ ਨੀ ਪਤਾ ਅੰਦਰੋਂ ਕਿੱਦਾਂ, ਕਿਵੇਂ ਦਾ ਕੱਪੜਾ ਨਿਕਲੇਗਾ। ਬੰਦਾ ਅਗਰ ਮਾਰਕੀਟ'ਚੋਂ ਜਾਕੇ ਲੈਕੇ ਆਂਦਾ ਨਾ, ਓ ਮਤਲਬ ਪਰ, ਟ੍ਰਸਟੀ ਹੁੰਦਾ, ਕਿ ਹਾਂ, ਆਪਾਂ ਏਹੀ ਮਾਰਕੀਟ'ਚ ਗਏ ਆਂ, ਤੇ ਭਾਈ ਨੂੰ ਵੀ ਥੋੜ੍ਹੀ ਪੇਚਾਣ ਹੋ ਜਾਂਦੀ, ਕਿ ਬੰਦਾ ਅਗਰ ਕੱਠੇ ਕੱਪੜੇ ਲੈਕੇ ਗਿਆ ਤੇ, ਹਾਂ ਮਤਲਬ ਸਾਨੂੰ ਕੱਪੜਾ ਵੀ ਸਈ ਦੇਣਾ ਓਹਨੂੰ ਤੇ, ਮਤਲਬ ਕਿ ਅਗਰ ਕੁੱਝ ਖ਼ਰਾਬ ਵਗੈਰਾ ਨਿਕਲਿਆ, ਆਪਾਂ ਉਹਨੂੰ ਦਿਖਾਕੇ ਵੀ ਆ ਸਕਦੇ ਆਂ।
ਬਿਲਕੁਲ-ਬਿਲਕੁਲ।
ਤੇ ਔਨਲਾਈਨ ਵਿੱਚ ਨਾ ਏਦਾਂ ਹੁੰਦਾ ਵੀ ਆਪਾਂ ਜੋ ਲੈ ਲਿਆ ਸਾਨੂੰ ਰੱਖਣਾ ਪਇਗਾ, ਫਿਰ ਚਾਹੇ ਜਿੰਨੇ ਮਰਜ਼ੀ ਪੈਸੇ ਤੇ ਲਾਇਓ ਫਿਰ ਖ਼ਰਾਬ ਹੀ ਜਾਂਦੇ, ਅਗਰ ਖ਼ਰਾਬ ਨਿਕਲ ਗਿਆ ਤੇ, ਪੈਸੇ ਖ਼ਰਾਬ। ਜੇ ਸਹੀ ਨਿਕਲ ਗਿਆ ਓ ਲੱਕ ਹੁੰਦਾ।
ਹਾਂਜੀ ਹਾਂਜੀ ਉ ਤਾਂ ਹੈ ਈ ਬਿਲਕੁਲ ਬਿਲਕੁਲ। ਲ, ਅ ਕਈ ਵਾਰ ਐਸਾ, ਹ ਹਮ ਦੱਸੋ- ਦੱਸੋ
ਨੀ ਪਿੱਛੇ ਜੇ ਤੁਹਾਡੇ ਵੀ ਇੱਥੇ ਵੇਆ ਸੀ ਤੇ ਤੁਸੀਂ ਕਿੱਥੋਂ ਕੀਤੀ ਸੀ ਸ਼ੋਪਿੰਗ ਵਗੈਰਾ
ਐਕਚੁਲੀ ਮੈਂ ਨਾ ਖੁਦ ਈ ਕਰਦੀ ਆ ਸੇਲ ਵਗੈਰਾ ਨਾ ਸੂਟ ਵਗੈਰਾ ਸੇਲ ਔਰ ਮਤਲਬ ਕਿ ਜੋ ਵੀ ਫੈਬਰਿਕ ਵਗੈਰਾ ਲਿਆ ਕੇ ਡਰੈਸ ਡਿਜ਼ਾਈਨ ਕਰਨੀ ਆ ਮੈਂ ਖੁਦ ਈ ਕਰਦੀ ਆ।
ਅੱਛਾ ਅੱਛਾ ਤੁਸੀਂ ਆਪ ਹੀ ਸੇਲ ਕਰਦੇ ਅੋ ਤੁਹਾਡੀ ਸ਼ੋਪ ਵਗੈਰਾ
ਹਾਂਜੀ ਹਾਂਜੀ ਮੇਰਾ ਬੁਟੀਕ ਹੈਗਾ ਤੇ ਹਾਂਜੀ ਤੇ ਮੈਂ ਖੁਦ ਈ ਕਰ ਲੈਂਦੀ ਆ। ਤੇ ਅ ਸਟਿਚਿੰਗ ਖੁਦ ਕਰ ਲੈਂਨੀ ਆ ਛੋਟਾ ਮੋਟਾ ਮਤਲਬ ਕਰ ਲਈਦਾ ਬਸ ਐਵੇਂ।
ਅੱਛਾ ਨੀ ਉਹ ਉ ਤਾਂ ਚਲੋ ਤੁਸੀਂ ਸਟਿਚਿੰਗ ਵਗੈਰਾ ਕਰੋ ਨਾ ਲੇਕਿਨ ਹਜੇ ਸਾਨੂੰ ਮ ਮਤਲਬ ਮੇਨ ਮੈਨੂੰ ਕੱਪੜੇ ਵਗੈਰਾ ਦਾ ਵੀ ਚਾਈਦਾ। ਚਲੋ ਸਟਿਚਿੰਗ ਤੇ ਮੇਰੀ ਪਤਾ ਤੁਹਾਡੇ ਕੋਲ ਹੀ ਫਿਕਸ ਅ ਮੇਰੀ ਤੇ। ਸਟੀਚਿੰਗ ਲੇਕਿਨ ਅਗਰ ਆਪਾਂ ਕੱਪੜੇ ਵਗੈਰਾ ਵੀ ਤੇ ਲੈ ਕੇ ਆਣਾ ਹੋਏ। ਹੋਏਗਾ ਨੀ ਇਕੱਠਾ ਕੱਪੜਾ ਚੱਕਣਾ ਸਾਨੂੰ।
ਹਾਂਜੀ ਉ ਮਤਲਬ ਮੈਂ ਕੱਪੜੇ ਵੀ ਸੇਲ ਕਰਦੀ ਆ ਮੈਂ ਤਾਨੂੰ ਦੱਸ ਰੀ ਆ। ਕੀ ਅੋਰ ਹਾਂਜੀ ਹਾਂਜੀ ਅੋਰ ਵੈਸੇ ਮੇਰੇ ਕੋਲ ਵਰਾਇਟੀ ਆਦੀਂ ਰਹੰਦੀ ਏ। ਤੇ ਤੁਸੀਂ ਹਾਂਜੀ ਹਾਂਜੀ ਕਦੀ ਤੁਸੀਂ ਚੱਕਰ ਲਗਾਓ ਦੇ ਤੁਹਾਨੂੰ ਸਮਝ ਆਇਆ। ਕੁੱਛ ਤੇ ਤੁਛ ਦੱਸਣਾ ਕਿਉਂਕਿ ਅ ਦੇਖ ਕੇ ਹੀ ਪਤਾ ਚੱਲਦਾ ਨਾ ਜਿਵੇਂ ਅਗਰ ਸਾਨੂੰ ਪਸੰਦ ਆ। ਅਸੀਂ ਲੈ ਸਕਦੇ ਹਾਂ ਨਹੀਂ ਤਾਂ ਅਸੀਂ ਛੋੜ ਸਕਦੇ ਹਾਂ। ਉਹ ਚੀਜ਼ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਹਾਂਜੀ ਇਸ ਕਰਕੇ ਮਤਲਬ ਕਿ ਮੈਂ ਤੇ ਤੁਹਾਨੂੰ ਪਤਾ ਹੈ ਕਿ ਫ ਉਹ ਮੇਰਾ ਕੰਮ ਹੀ ਇਹੀ ਹੈਗਾ ਤੇ ਇਸ ਕਰਕੇ ਮੈਂ ਅਹ ਖੁਦ ਹੀ ਕਰ ਰਹੀ ਹਾਂ ਬਾਕੀ ਮੈਂ ਇਧਰੋਂ ਦੀ ਲੋਕ ਕਲ ਬਹੁਤ ਘੱਟ ਲੈਂਦੀ ਆ ਮੇਰਾ ਇਹ ਚੀਜ਼ ਹੈਗੀ।
ਅੱਛਾ ਅੱਛਾ ਤੁਸੀਂ ਦੂਜੇ ਸਟੇਸ਼ਨ ਤੇ ਜਾ ਕੇ ਲੈਦੇ ਹੋ ਆਊਟਫ ਸਟੇਸ਼ਨ ਤੋਂ ਆਉਂਦੇ ਹੋ।
ਮੈਂ ਮਤਲਬ ਖੁਦ ਵੀ ਆਪਣੇ ਲਈ ਵੀ ਲੈਣਾ ਹੈਗਾ ਤੇ ਮੈਂ ਲੋਕਲ ਕੁਛ ਨੀ ਲੈਂਦੀ ਉੱਧਰੋਂ ਨਾ
ਅੱਛਾ ਅੱਛਾ ਕੋਈ ਨਹੀਂ ਇੱਕ ਵਾਰ ਇੱਕ ਵਾਰ ਮੈਂ ਤੁਹਾਡੇ ਘਰ ਆਵਾਂਗੀ ਉੱਥੇ ਵੀ ਇੱਕ ਵਾਰ ਟਰਾਈ ਕਰ ਲੈਵਾਂਗੀ ਅਗਰ ਮੈਨੂੰ ਹੋਰ ਕੋਈ ਚੀਜ਼ ਚਾਹੀਦੀ ਹੋਏਗੀ ਤਾਂ ਤੁਸੀਂ ਮੇਰੇ ਨਾਲ ਚੱਲਿਓ ਜਿਥੋਂ ਤੁਸੀਂ ਲੈ ਕੇ ਆ ਰਹੇ ਹੋਗੇ ਨਾ ਫਿਰ ਮੈਨੂੰ ਵੀ ਥੋੜਾ ਜਹਾ ਉੱਥੋਂ ਦੀ ਮਿਲ ਜੇਗਾ ਤੇ ਕਿਉਂਕਿ ਮੈਂ ਇਹ ਲਹਣੇ ਜੋ ਇਕੱਠੇ ਆ ਵਿਆਹ ਹੈ ਨਾ ਸਾਡੇ ਵੀ ਇੱਧਰ ਕਿਸੇ ਦਾ ਵਿਆਹ ਹੈਗਾ ਤੇ ਫਿਰ ਮੰਮੀ ਮੇਰੀ ਮੇਰੀ ਭੈਣ ਦੀ ਤੇ ਸਾਡੇ ਰਿਸ਼ਤੇਦਾਰ ਮਤਲਬ ਕਿ ਹੈਗੇ ਆ ਬੂਆ ਜੀ ਹੋਣੀ ਵੀ ਮੇਰੇ ਨਾਲ ਈ ਜਾਣਗੇ ਉ ਸਾਰੇ
ਅੱਛਾ ਅੱਛਾ
ਹਾਂਜੀ, ਹਾਂਜੀ ਤੇ ਆਪਾਂ ਹਾਂਜੀ ਬਾਕੀ ਸਟਿਚਿੰਗ ਵਗੈਰਾ ਤਾਂ ਦੇਖੋ ਸਾਡੀ ਤਾਂ ਤੁਹਾਡੇ ਕੋਲ ਈ ਆਏਗੀ ਥੋੜਾ ਮਾਰ ਫਿਟਿੰਗ ਦਾ ਵੀ ਸਾਨੂੰ ਨੌਲੇਜ ਹੋ ਜਾਵੇਗੀ ਨਾ ਮਤਲਬ ਕਿੱਦਾਂ ਮਤਲਬ ਕਿੱਦਾਂ ਮਤਲਬ ਕਿ ਮਤਲਬ ਕਿ ਪਰ ਸੇਲ ਪਰਚੇਜ ਕਿੱਦਾਂ ਹੋ ਰਹੀ ਹੈ ਰੇਟ ਕਿੱਦਾਂ ਬਣਦਾ ਕਿਉਂਕਿ ਸਾਨੂੰ ਬਾਰਗੇਨਿੰਗ ਕਰਨੀ ਤੇ ਆਉਂਦੀ ਨੀ ਹੈ ਸਾਨੂੰ ਰੇਟ ਬਣਾਉਣਾ ਵੀ ਨੀ ਆਉਂਦਾ ਛੇਤੀ ਛੇਤੀ ਤੁਸੀਂ ਤੇ ਐਕਸਪਰਟ ਹੋ ਉਸ ਚੀਜ਼ ਵਿੱਚ ਕਿਉਂਕਿ ਤੁਸੀਂ ਕਰ ਰਹੇ ਹੋ ਇਸ ਟਾਈਮ ਤਾਂ ਕਰਕੇ, ਹਾਂਜੀ
ਹੁਣ ਤੁਸੀਂ ਜਦੋਂ ਵੀ ਜਾਣਾ ਹੋਏ ਜਾਂ ਮੇਰੇ ਕੋਲ ਆਣਾ ਹੋਏ ਤੁਸੀਂ ਮੈਨੂੰ ਕਾਲ ਕਰਨਾ ਤੇ ਮੈਂ ਤੁਹਾਨੂੰ ਨਾ ਹਾਂਜੀ ਦੱਸੋ ਦੱਸੋ
ਅਸੀਂ ਤੁਹਾਨੂੰ ਹੀ ਨਾਲ ਲੈ ਕੇ ਜਾਵਾਂਗੇ ਕਿ ਦੇਖੋ ਜਿਸ ਬੰਦੇ ਨੂੰ ਨੌਲੇਜ ਹੋਏ ਕਿ ਨਾ ਉਹ ਬੰਦੇ ਨੂੰ ਬੰਦਾ ਅ ਸਾਹਮਣੇ ਵਾਲਾ ਸੇਲ ਵੀ ਕਰ ਰਹੇ ਹੋਏਗਾ ਨਾ ਤੇ ਉਹਨੂੰ ਪਤਾ ਹੋਏਗਾ ਕਿ ਹਾਂ ਇਹ ਬੰਦੇ ਨੂੰ ਨੌਲੇਜ ਹੈ ਅਹ ਸਾਨੂੰ ਤੇ ਨੌਲੇਜ ਹੈ ਨੀ ਇਸ ਚੀਜ਼ ਬਾਰੇ ਅਗਰ ਆਪਾਂ ਜਾਵਾਂਗੇ ਅਸੀਂ ਲੁੱਟ ਕੇ ਆ ਜਾ ਗਏ
ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ ਔਰ ਦੂਸਰੇ ਬੰਦੇ ਨੂੰ ਵੀ ਪਤਾ ਰਹਿੰਦਾ ਕਿ ਇਹਨਾਂ ਨੂੰ ਜਿਵੇਂ ਵੀ ਅਸੀਂ ਦੇਵਾਂਗੇ। ਇਹ ਲੈ ਲੈਣਗੇ ਇਹਨਾਂ ਨੂੰ ਇਨੀ ਸਮਝ ਨਹੀਂ।
ਹਾਂਜੀ ਬਿਲਕੁਲ ਮੇਨ ਗੱਲ ਇਹੀ ਹੈ ਨਾ ਵੀ ਦੇਖੋ ਅਸੀਂ ਕਪ। ਕੱਪੜਾ ਵੀ ਜ਼ਿਆਦਾ ਲੈਣਾ ਵੀ ਏਦਾਂ ਨਾ ਹੋਏ ਕੱਲ੍ਹ ਨੂੰ ਆਪਾਂ ਸਵਾਈਏ। ਤੇ ਸੀਨ ਵਾਲਾ ਵੀ ਸਾਨੂੰ ਬੋਲੇ ਕਿ ਤੁਸੀਂ ਕਿੱਦਾਂ ਦਾ ਕੱਪੜਾ ਲੈ ਕੇ ਆਏਓ।
ਬਿਲਕੁਲ, ਬਿਲਕੁਲ ਔਰ ਦੇਖੋ ਫਿਰ ਉਹ ਚੀਜ਼। ਜਿਹਨੂੰ ਨੌਲੇਜ ਨਾ ਹੋਏ ਉਹਨੂੰ ਦਿੰਦੇ ਵੀ ਬਿਲਕੁਲ ਡਬਲ ਟ੍ਰਿਪਲ ਰੇਟ 'ਤੇ ਹੈ।
ਉਹੀ ਤੇ ਨਾ ਬਿਲਕੁਲ ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਕਹਿ ਰਹੇ ਹੋ।
ਹਾਂਜੀ ਕਿਉਕਿ ਉਹਨਾਂ ਨੂੰ ਪਤਾ ਇਹਨਾਂ ਨੂੰ ਨੌਲੇ। ਜ ਤੇ ਹੈ ਨੀ ਜੋ ਮਰਜ਼ੀ ਜਿੰਨਾ ਮਰਜ਼ੀ ਰੇਟ ਲਗਾ ਕੇ ਕੇ ਦੇ ਦਿਉ। ਐ ਲੈ ਲੈਣੀ ਏ।
ਹਾਂਜੀ, ਇੱਕ ਦੋ ਕੱਪੜਿਆਂ ਦੀ ਨਾ ਗੱਲ ਵ। ਵੱਖਰੀ ਹੁੰਦੀ ਹੈ ਇਹ ਕੱਪੜੇ ਚੱਕਣੇ ਨੇ ਇਕੱਠੇ ਕੱਠਿਆਂ ਦਾ ਥੋੜਾ ਡਰ। ਹਾ ਲੱਗਦਾ ਇੱਕ ਦੋ ਕੱਪੜਾ ਏਦਾਂ ਹੁੰਦਾ ਨਾ ਚਲੋ ਵੀ ਕੋਈ ਨੀ ਆਪਾਂ ਇੱਕ ਦੋ ਸ਼ੋਪ। ਘੁੰਮੇ ਤੇ ਇਕ ਅੱਧਾ ਕੱਪੜਾ ਚੱਕ ਕੇ ਲਿਆਏ ਤੇ ਸਵਾਏ ਦੇ ਅਗਰ ਖਰਾਬ ਵੀ ਨਿਕਲ। ਨਿਕਲ ਗਿਆ ਤੇ ਚਲੋ ਇੱਕ ਆ ਦੋ ਵਾਰ ਪਾਉਣਾ।
ਬਿਲਕੁਲ ਬਿਲਕੁਲ।
ਇਹ ਤੇ ਪੂਰੀ ਦੇਖੋ ਫੈਮਿਲੀ ਦੇ ਖ਼ਰੀਦਣੇ ਨੇ ਫਿਰ ਕੋਈ ਦੇਖੋ ਸਾਡੇ ਨਾਲ ਜਾ ਰਿਹਾ ਉਹਨੂੰ ਸਾਡੇ। ਸਾਡੇ ਤੇ ਟਰੱਸਟ ਹੋਏਗਾ ਜਿਵੇਂ ਸਾਡੀ ਭੂਆ ਜੀ ਹੋਣਾ ਨੇ ਜਾਣਾ ਉਹਨਾ ਨੂੰ ਸਾਡੇ ਤੇ ਟਰੱਸਟ। ਕਿ ਹਾਂ ਇਹ ਕਿੱਥੇ ਲੈ ਕੇ ਜਾਣਗੇ ਕਿਤੇ ਚੰਗੀ ਦੁਕਾਨ ਤੇ ਲੈ ਕੇ ਜਾਣਗੇ। ਤੇ ਸਾਨੂੰ ਇਹ ਹੋਏਗਾ ਕਿ ਆਪਾਂ ਵੀ ਕਿਸੇ ਨੂੰ ਦਵਾ ਰਹੇ ਹਾਂ ਤੇ ਚੰਗੇ ਕੱਪੜੇ ਹੀ ਦਵਾਈਏ। ਕਿਸ ਵੇਲ਼ੇ ਤਾਂ ਹਾਂਜੀ ਤਾਂ ਕਰਕੇ ਨਾ ਮੈਨੂੰ ਬਸ। ਇਹੀ ਯਾਦ ਆ ਮੈਂ ਕਿਹਾ ਮੈਂ ਨਾ ਤੁਹਾਡੇ ਨਾਲ ਗੱਲ ਕਰਦੀ ਹਾਂ ਵੀ ਤੁਸੀਂ ਅ ਸਟਿੱਚ ਕਰ ਲੈਂਦੇ ਅਤੇ ਪਿੱਛੇ ਤੁਸੀਂ ਵੀ ਗਏ ਹੋਏ ਸੀ ਵਿਆਹ। ਤੇ ਤੁਹਾਡੇ ਕੱਪੜੇ ਵੀ ਬਹੁਤ ਸੋਹਣੇ ਸੀ।
ਅੱਛਾ ਅੱਛਾ ਹਾਂਜੀ ਹਾਂਜੀ।
ਚਾਹੇ ਹੋਣਗੀਆਂ ਤੇ ਮਹਿੰਗੀ ਸੀ ਉਹ ਸਭ ਚੀਜ਼ਾਂ।
ਨਹੀਂ ਦੇਖੋ ਤੁਹਾਨੂੰ ਪਤਾ ਅਗਰ ਅਸੀਂ ਪਾਰਟੀ ਵੇਅਰ ਕੁਛ ਵੀ ਲੈਂਦੇ ਹਾਂ ਤੇ ਉਹ ਤੇ ਬਜਟ ਹਾਈ ਜਾਂਦਾ ਹੀ ਜਾਂਦਾ।
ਹਾਂਜੀ ਹਾਂਜੀ ਇਹ ਤੇ ਹੈ ਹੀ।
ਹਾਂ ਬਾਕੀ ਡਰੈਸਿਸ 'ਚ ਤਾਂ ਆਪ ਹੀ ਜਾਂਦਾ ਸਭ ਕੁਛ ਨਾ ਡਰੈਸਿਸ। ਚ ਹਾਂਜੀ। ਬਾਕੀ ਅਗਰ ਸੂਟ ਵਗੈਰਾ ਹੋਣ ਤਾਂ ਉਹ ਤਾਂ ਚਲੋ ਨੋਰਮਲ ਰੇਂਜ ਮਿਲ ਜਾਂਦੀ ਹੈ ਜਿਵੇਂ ਵੀ ਹੋਏਗੀ।
ਅੱਛਾ ਅੱਛਾ ਅਤੇ ਤੁਸੀਂ ਕੋਸਮੈਟਿਕ ਦਾ ਸਮਾਨ ਵਗੈਰਾ ਕਿੱਥੋਂ ਲਿਤਾ ਸੀ ਸਾਰਾ।
ਅਸੀਂ ਅਹ ਉਹ ਇੱਥੇ ਹੀ ਮਤਲਬ ਕਿ ਕਾਫੀ ਤੇ ਵੈਸੇ ਤੇ ਮੈਂ। ਕਾਫੀ ਨਾਇਕਾ ਵਗੈਰਾ ਤੋਂ ਵੀ ਕਰ ਲਿਆ ਸੀ। ਅ ਉੱਥੇ ਸੇਲ ਵਗੈਰਾ ਲੱਗਦੀ ਔਫ ਵਗੈਰਾ ਲੱਗਦਾ ਜਦੋਂ। ਉੱਥੋਂ ਹੀ ਕਰ ਲਿਆ ਸੀ ਹਾਂਜੀ, ਹਾਂਜੀ ਔਨਲਾਈਨ। ਵਿਨਇਕਾਂ ਤੋਂ
ਅੱਛਾ ਅੱਛਾ ਤੁਸੀਂ ਓਨਲਾਈਨ ਚ ਜ਼ਿਆਦਾ ਇੰਟਰਸਟ ਰੱਖਦੇ ਹੋ ਮੈਨੂੰ ਲੱਗਦਾ।
ਨਹੀਂ ਨਹੀਂ। ਐਸਾ ਕੁਛ ਨਹੀਂ ਬਸ ਹਾਂ ਕਈ ਵਾਰ ਐਸਾ ਹੁੰਦਾ ਨਾ ਕਿ ਚੀਜ਼ ਹਾਂ ਜਿਵੇਂ ਹੁਣ ਆਫ ਲੱਗ ਰਿਹਾ। ਕੰਪਨੀ ਦੀ ਚੀਜ਼ਾਂ ਹੈਗੀਆਂ ਨੇ ਬ੍ਰੈਂਡਡ ਚੀਜ਼ਾਂ ਹੈਗੀਆਂ ਨੇ।
ਅੱਛਾ ਜੇ ਨਾ ਮੈਂ ਕਰੀਮ ਔਡਰ ਕੀਤੀ ਸੀ। ਤੇ ਉਹ ਐਕਸਪਾਇਰੀ ਆਈ ਸੀ ਉਸ ਤੋਂ ਬਾਅਦ ਓਦਾ ਮੈਨੂੰ ਬਿਲਕੁਲ ਟਸਟ। ਜਿਹਾ ਨਾ ਖਤਮ ਜਿਹਾ ਹੋ ਗਿਆ ਮੈਂ ਕਿਹਾ ਪਤਾ ਨੀ ਕਿੱਦਾਂ। ਕਿਹੜਾ ਕਿਹੜਾ ਕੈਮੀਕਲ ਪਾਇਆ ਤੇ ਕੀ ਕਦੋਂ ਦੀ ਕਰੀਮ ਸੀ ਉਹ।
ਬਿਲਕੁਲ ਬਿਲਕੁਲ। ਪਰ ਉਹ ਇਸ ਤਰ੍ਹਾਂ ਦੀ ਚੀਜ਼ਾਂ ਦੇ ਨਾ ਰਿਟਰਨੇਬਲ ਵੀ ਹੁੰਦੀਆਂ ਨੇ ਰਿਟਰਨ ਰੋਜ਼ ਜਾਂਦੀਆਂ ਨੇ ਅਗਰ।
ਉਹ ਯੂਜ ਕਰਨ ਤੋਂ ਬਾਅਦ ਪਤਾ ਲੱਗਿਆ ਸਾਨੂੰ। ਮੇਰੇ ਖਿਆਲ ਉਹਦੀ ਸ਼ਾਇਦ ਡੇਟ ਵੀ ਨਿਕਲ ਚੁੱਕੀ ਸੀ ਸਾਨੂੰ ਤੇ ਇਹ ਸੀਗਾ ਪਰ ਟਰੱਸਟ ਕਰਕੇ ਔਡਰ ਕਰ ਲਿਆ ਤੇ ਜਦ ਔਡਰ ਕੀਤਾ ਤੁ ਉਸ ਤੋਂ ਬਾਅਦ ਵੀ ਮਤਲਬ ਕਿ ਥ੍ਰਰੀ ਟੂ ਫੋਰ ਡੇਜ਼ ਨਾ ਐਵੇਂ ਪਿਆ ਰਿਹਾ ਉਹ ਕਰੀਮ ਸਾਨੂੰ ਕਿਉਂਕਿ ਲੋੜ ਪਈ ਨੀ ਉਸ ਤੋਂ ਬਾਅਦ ਜਦ ਯੂਜ ਕੀਤਾ ਤੇ ਉਹ ਰੀਐਕਟ ਕਰ ਗਈ ਅਤੇ ਜਦੋਂ ਆਪਾਂ ਵਾਪਸ ਕਰਨ ਦੀ ਟਾਈਮ ਸੀਗਾ ਇੰਨੇ ਤੱਕ ਤੇ ਇਹਨਾਂ ਦੀ ਡੇਟ ਵੀ ਨਿਕਲ ਗਈ ਸੀ ਕਿ ਵਾਪਿਸ ਨਹੀਂ ਕਰ ਸਕ
ਹਾਂ ਰਿਟਰਨ ਰਿਟਰਨ ਦੀ ਡੇਟ ਹੁੰਦੀ ਨਾ ਵਨ ਵੀਕ ਹੋ ਗਿਆ ਯਾ ਫਿਰ ਵ ਟੂ ਡੇਜ਼ ਹੋ ਗਿਆ ਐਵੇਂ ਹੁੰਦਾ ਕੋਸ ਮੈਟਿਕ ਤੇ ਮੋਸਟਲੀ ਵਨ ਡੇ ਦੀ ਹੁੰਦੀ ਫੋਰ ਆਵਰਸ ਦੀ
ਹਾਂਜੀ ਹਾਂਜੀ ਉਹੀ ਤੇ ਨਾ ਫੇਿਰ ਤਾਂ ਕਰਕੇ ਡੇਟ ਵੀ ਨਿਕਲ ਗਈ ਫੇਿਰ ਅਸੀਂ ਜਾਂ ਵੀ ਹੁਣ ਤਾਂ ਕੁਛ ਨਹੀਂ ਹੋ ਸਕਦਾ ਫਿਰ ਉਸ ਤੋਂ ਬਾਅਦ ਅਸੀਂ ਔਨਲਾਈਨ ਸ਼ੋਪਿੰਗ ਚ ' ਬਹੁਤ ਹੀ ਪਿੱਛੇ ਹੀ ਰਹਿ ਗਏ ਬਸ
ਹਾਂ ਬਸ ਇਹੀ ਹੈ ਜਦੋਂ ਚੀਜ਼ ਗਲਤ ਆ ਜਾੇ ਨਾ ਫੇਿਰ ਨਾ ਮਨ ਖ਼ਰਾਬ ਹੋ ਜਾਂਦਾ ਫਿਰ ਹਾਂ ਟਰਸਟ ਟੁੱਟ ਜਾਂਦਾ ਫੇਰ ਮਨ ਨਹੀਂ ਕਰਦਾ ਕੁਛ ਵੀ ਨਾ ਕੀ ਬੰਦਾ ਉਹ ਕਰੇ। ਇਸ ਕਰਕੇ ਥੋੜਾ ਜਿਹਾ ਹੋ ਜਾਂਦਾ।
ਹਾਂਜੀ ਨਹੀਂ ਫਾਇਦੇ ਵੀ ਹੈਗੇ ਅਸੀਂ ਗੱਲ ਨਹੀਂ ਔਨਲਾਈਨ ਸ਼ੋਪਿੰਗ ਦੇ ਫਾਇਦੇ ਹੈ ਬਟ ਨੁਕਸਾਨ ਵੀ ਹੈ। ਹ ਮੈਨੂੰ ਬਸ ਇਸ ਪਿੱਛੇ ਨਾ ਨੁਕਸਾਨ ਜਿਹਾ ਫੀਲ ਹੁੰਦਾ ਵੀ ਅਗਰ ਕੋਈ ਚੀਜ਼ ਖ਼ਰਾਬ ਨਾ ਜਾਏ ਘਰ ਬੈਠੇ ਚਲੋ ਔਡਰ ਹੋ ਰਿਹਾ ਸਾਡਾ ਲੇਕਿਨ ਖ਼ਰਾਬ ਨਾ ਆਏ ਦੇਖੋ ਸਾਡੇ ਵੀ ਪੈਸੇ ਲੱਗੇ ਹੋਏ ਆ। ਹੈ ਨਾ ਸਾਡ ਤਾਂ ਕਰਕੇ ਬਾਕੀ ਔਫਲਾਈਨ ਸ਼ੋਪਿੰਗ ਦਾ ਇਹ ਹੁੰਦਾ ਕਿ ਚਲੋ ਜਾ ਕੇ ਦੇਖ ਕੇ ਆਪਣੀ ਪਸੰਦ ਦਾ ਆਪਣੀ ਤਸੱਲੀ ਨਾਲ ਸਭ ਕੁਛ ਕਰਕੇ ਲੈ ਆਨੇ ਆਂ ਅਸੀਂ।
ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਹੈ ਦੇਖੋ ਮਤਲਬ ਕਿ ਪਰ ਕਈ ਬਾਰੇ ਹੁੰ ਨਾ ਜਿਵੇਂ ਔਫ ਵਿੱਚ ਚੀਜ਼ ਲੱਗ ਰ ਹੁੰਦੇ ਫਿਰ ਬਦਾ ਕਹਿੰਦਾ ਕਿ ਚਲੋ ਕੰਪਨੀ ਦੀ ਚੀਜ਼ ਹੈ ਓਫ ਵਿੱਚ ਹੈ ਤੇ ਚਲੋ ਮੰਗਾ ਲੈਂਦੇ ਆ ਬਾਕੀ ਉਹ ਕਈ ਵਾਰੀ ਬੰਦਾ। ਭੁੱਲ ਹੀ ਜਾਂਦਾ ਕਿ ਅਸੀਂ ਇਹਦੀ ਡੇਟ ਵਗੈਰਾ ਚੈੱਕ ਕਰ ਲਈਏ ਕੁਛ ਕਰ ਲਈਏ ਫਿਰ ਚੀਜ਼ ਵੇਸਟ ਹੋ ਜਾਂਦੀ ਹੈ।
ਹਾਂਜੀ ਕੋਈ ਨੀ ਬਾਕੀ ਮੈਂ ਤੁਹਾਨੂੰ ਫੋਨ ਕਰਾਂਗੀ। ਆਪਾਂ ਜਾਣਾ ਇੱਕ ਦੋ ਦਿਨ ਤੱਕ ਫਿਰ ਮੈਂ ਤੁਹਾਨੂੰ ਫੋਨ ਕਰਾਂਗੀ ਤੁਸੀਂ ਵੀ ਰੇਡੀ ਰਹਿਣਾ।
ਠੀਕ ਹੈ ਠੀਕ ਹੈ ਓਕੇ ਜੀ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਹਮ।